ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ, ਹੋਰ ਠੀਕ ਓ?
ਹਾਂਜੀ ਠੀਕ ਆ, ਤੁਸੀਂ ਦੱਸੋ?
ਮੈਂ ਵੀ ਠੀਕ ਆਂ। ਕੀ ਕਰਦੇ ਪਏ ਸੀ?
ਬਸ ਕੁਛ ਨੀ ਫ੍ਰੀ ਹੈਗੀ ਸੀ ਥੋੜਾ।
ਅੱਛਾ, ਮੈਂ ਵੀ ਫ੍ਰੀ ਸੀ, ਮੈਂ ਕੇਆ ਚਲੋ, ਤੁਆਡੇ ਨਾਲ ਗੱਲ ਕਰ ਲੈਂਨੀ ਆ।
ਹਾਂਜੀ, ਹੋਰ ਔਫੀਸ 'ਚ ਛੁੱਟੀ ਆ ਅੱਜ ਤੁਆਡੀ?
ਹਾਂਜੀ, ਮੇਰੀ ਅੱਜ ਛੁੱਟੀ ਹੈਗੀ ਏ।
ਅੱਛਾ।
ਸ਼ਨੀ ਤੇ ਐਤਵਾਰ ਬੰਦ ਰੈਂਦੈ।
ਹੂੰ, ਚੰਗਾ ਐ ਫੇਰ ਤੇ।
ਹਾਂਜੀ। ਤੇ ਮੈਂ ਤੁਆਡੇ ਨਾਲ ਗੱਲ ਕਰਨੀ ਸੀ।
ਕਰੋ ਭੈਣਜੀ।
ਕੀ ਨਾਮ‌ ਐ, ਏ ਜੇੜੀ ਅੱਜ-ਕੱਲ ਨਵੀਂ ਟੈਕਨੋਲੋਜੀ ਆਦੀਆਂ ਪਈਆਂ ਨੇ ਐ
ਹਾਂਜੀ-ਹਾਂਜੀ।
ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਦੇਂ ਓ?
ਕੁਛ ਨੀ ਭੈਣ ਜੀ ਬਸ ਕੀ ਦੱਸੀਏ
ਅੱਜ ਕੱਲ੍ਹ ਇਹਨੀ ਟੈਕਨੋਲੋਜੀ ਆ ਰੀ ਐ ਭਾਂਡੇ ਧੋਣ ਵਾਲੀ ਮਸ਼ੀਨਾਂ ਵੀ ਆ ਰੀਆਂ ਹੈਗੀਆਂ ਨੇ ਆਟਾ ਗੁੰਦਣ ਵਾਲੀਆਂ ਮਸ਼ੀਨਾਂ ਆ ਰੀਆਂ ਨੇ, ਆਟੋਮੈਟਿਕ ਕੱਪੜੇ ਧੋਣ ਦੀ ਮਸ਼ੀਨ ਆ ਰੀ ਹੈਗੀ ਐ। ਜਿੰਮ ਵਿੱਚ ਸਭ ਕੁਝ ਪਤਾ ਲੱਗ ਜਾਂਦਾ ਏ ਆਈ ਤੋਂ ਬੱਚਿਆਂ ਨੂੰ ਫੋਨ ਤੋਂ ਫ਼ੁਰਸਤ ਨੀ ਮਿਲਦੀ ਹੈਗੀ ਕੀ ਬੱਚੇ ਪੜ੍ਹਾਈ ਕਰਨ ਕੀ ਕਰਨਗੇ ਮੈਨੂੰ ਜੇ ਈ ਨੀ ਸਮਝ ਆਂਦਾ ਪਿਆ।
ਇਹ ਤੇ ਗੱਲ ਹੈਗੀ ਐ ਮੈਂ ਵੀ ਨਾ ਇਹਦੇ ਉੱਤੇ ਇੱਕ ਪ੍ਰੋਜੈਕਟ ਬਣਾਂਦੀ ਪਈ ਸੀ।
ਹਾਂਜੀ ਦੱਸੋ ਭੈਣ ਜੀ?
ਕੀ ਲੋਕਾਂ ਨੇ ਜਿਵੇਂ ਏ ਆਈ ਨੂੰ ਪ੍ਰਮੋਟ ਕੀਤਾ ਹੋਇਆ ਇੰਝ
ਹਾਂਜੀ,
ਤੇ ਏ ਆਈ ਨੂੰ ਐ ਸਖਾ ਕੇ ਲੈ ਕੇ ਆਏ ਸੀ ਕੀ ਸਾਰਿਆਂ ਦਾ ਥੋੜਾ ਕੰਮ ਤੇ ਥੋੜਾ ਜਿਵੇਂ ਬਰਡ ਹੁੰਦਾ ਦਿਮਾਗ ਤੇ ਇਹ ਘੱਟ ਹੋਵੇ। ਲੇਕਿਨ ਇੱਥੇ ਤੇ ਲੋਕਾਂ ਨੇ ਇਹਦਾ ਪੂਰਾ ਗਲਤ ਇਸਤੇਮਾਲ ਕੀਤਾ ਹੋਇਆ।
ਸਹੀ ਗੱਲ ਐ ਭੈਣ ਜੀ।
ਹੁਣ ਕੀ ਕਰੀਏ। ਸਾਰੇ ਲੋਕੀ ਏ ਆਈ ਤੇ ਡਿਪੈਂਡ ਹੋਏ ਪਏ ਨੇ ਸਾਰੇ ਕਿਸੇ ਨੂੰ ਇਹ ਨੀ ਹੈਗਾ ਕਿ ਅਸੀਂ ਆਪਣਾ ਕੰਮ ਆਪਣੇ ਆਪ ਕਰੀਏ, ਜੋ ਕੁੱਝ ਕੰਮ ਮਿਲਦਾ ਆ ਕੇ ਸਿੱਧਾ ਏ ਆਈ ਚੈਟ ਜੀ ਪੀਟੀ ਨੂੰ ਕਮਾਂਡ ਦਿੰਦੇ ਨੇ ਸਾਨੂੰ ਪ੍ਰੋਜੈਕਟ ਮਿਲਿਆ ਇਹ ਪ੍ਰੋਜੈਕਟ ਬਣਾ ਕੇ ਦਿਖਾਓ ਇਹ ਕਿਵੇਂ ਬਣੇਗਾ। ਸਾਡਾ ਇਹ ਕੰਮ ਮਿਲਿਆ ਇਹ ਸਾਨੂੰ ਕਰਕੇ ਦਿਓ। ਬੱਚਾ ਆਪਣਾ ਤੇ ਦਿਮਾਗ ਲਗਾ ਈ ਨੀ ਪਾਦਾ ਬਿਲਕੁਲ ਵੀ
ਨਾ-ਨਾ ਬੱਚੇ ਕਿੱਥੇ ਪੜ੍ਹਦੇ ਨੇ ਅੱਜ-ਕੱਲ੍ਹ ਫੋਨ ਵਿੱਚ ਧਿਆਨ ਐ ਬੱਚਿਆਂ ਦਾ
ਪੂਰਾ ਟਾਈਮ ਫੋਨ, ਫੋਨ, ਫੋਨ ਅੱਜ-ਕੱਲ੍ਹ ਕੀ ਕੀਤਾ ਹੋਇਆ ਜਿਹੜੀ ਔਰਗਨਾਈਜੇਸਨ ਹੁੰਦੀਆਂ ਨੇ ਉੱਥੇ ਲੋਕਾਂ ਤੇ ਬਹੁਤ ਜਿਆਦਾ ਉਹ ਹੁੰਦਾ ਸਟਰ੍ਰੈਸ ਬਹੁਤ ਜ਼ਿਆਦਾ ਸਟਰ੍ਰੈਸ ਹੁੰਦਾ।
ਸਹੀ ਗੱਲ ਏ ਭੈਣ ਜੀ।
ਤੇ ਉਹਨਾਂ ਨੇ ਇਸ ਕਰਕੇ ਲੈ ਕੇ ਆਇਆ ਕਿ ਉਹਨਾਂ ਦਾ ਥੋੜਾ ਕੰਮ ਚੰਗਾ ਹੋਵੇ, ਤੇ ਉਹਨਾਂ ਦੇ ਸਿਰ ਤੋਂ ਬਰਡਨ ਕੱਟੇ। ਤੇ ਲੇਕਿਨ ਲੋਕੀਆਂ ਨੇ ਇਹਨਾਂ ਤੋਂ ਪੂਰਾ ਗ਼ਲਤ ਇਸਤੇਮਾਲ ਕੀਤਾ ਹੋਇਆ।
ਬੱਸ ਲੋਕਾਂ ਦੀ ਤਾ ਤੁਸੀਂ ਗੱਲ ਈ ਨਾ ਕਰੋ ਉਹਨਾਂ ਨੂੰ ਕੋਈ ਚੀਜ਼ ਦਾ ਪਤਾ ਲੱਗਣਾ ਚਾਹੀਦਾ ਬੱਸ
ਹੋਰ ਕੀ ਅੱਜ ਕੱਲ ਤੇ ਪੂਰਾ ਡਿਪੈਂਡ ਹੈਗੇ ਨੇ, ਉਹਨਾਂ ਤੇ ਲੋਕੀ ਤੇ ਇਸ ਕਰਕੇ ਕੇ ਏ ਆਈ ਨੂੰ ਪ੍ਰਮੋਟ ਕਰਦੇ ਸੀ। ਕੀ ਨਾਮ ਏ, ਸਾਰਿਆਂ ਦਾ ਕੰਮ ਥੋੜ੍ਹਾ ਘੱਟ ਹੋ ਜਾਵੇ। ਹੁਣ ਕੀ ਕਰਦੇ ਨੇ ਕੀ ਨਾਮ ਐ ਉਹਦਾ ਕੋਈ ਕੰਮ ਹੁੰਦਾ ਸਿੱਧਾ ਚੈਟ ਜੀ ਪੀਟੀ। ਖੁਦ ਤੋਂ ਤਾਂ ਕੁੱਝ ਕਰਦੇ ਨੀ ਇਹ ਤੇ ਅ ਕਰਕੇ ਲੈ ਕੇ ਆਏ ਸੀ। ਕੀ ਨਾਮ ਐ ਜਿਵੇਂ ਅੱਜ-ਕੱਲ੍ਹ ਸਾਰੇ ਬੱਚਿਆਂ ਨੂੰ ਪ੍ਰੋਜੈਕਟ ਵਗੈਰਾ ਮਿਲਦੇ ਨੇ। ਤੇ ਅਸੀਂ ਉਹਨਾਂ ਵਿੱਚ ਇਹਨਾਂ ਦੀ ਹੈਲਪ ਕਰ ਸਕੀਏ ਕਿਵੇਂ ਇਨੋਵੇ ਟਿਵ ਬਣਾਣਾ ਇਹਨਾਂ ਨੂੰ, ਉਹਨਾਂ ਨੇ ਤੇ ਆਪਣਾ ਦਿਮਾਗ ਲਗਾਣਾ ਬੰਦ ਕਰ ਦਿੱਤਾ।
ਸਹੀ ਗੱਲ ਐ।
ਬੱਚਿਆਂ ਨੂੰ ਦਿਖਦਾ ਈ ਨੀ, ਬੱਚੇ ਕੀ ਵੱਡੇ ਕੀ ਸਾਰੇ ਈ ਹੁਣ ਸਾਡੇ ਉੱਥੇ ਕੀ ਹੁੰਦਾਂ ਏ ਕੋਈ ਸਾਡਾ ਮੈਨੇਜਰ ਸਾਨੂੰ ਕੰਮ ਦੇ-ਦੇ। ਉਹ ਪਹਿਲੇ ਖੁਦ ਤੋਂ ਕਰਕੇ ਨਹੀਂ ਵੇਖਣਗੇ।
ਸਿੱਧਾ ਚੈਟ ਜੀ ਪੀ ਟੀ ਖੋਲਣਗੇ।
ਸਿੱਧਾ ਚੈਟ ਜੀ ਪਿੱਟੀ ਆਪਣਾ ਉਹਨਾਂ ਦਾ ਦਿਮਾਗ ਚੱਲਣਾ ਬੰਦ ਹੋ ਗਿਆ। ਉਹਨਾਂ ਦੀ ਖੁਦ ਦੀ ਸੋਚਣ ਦੀ ਸਮਤਾ ਪੂਰੀ ਖਤਮ ਹੋ ਗਈ ਹੈ, ਪੂਰੀ ਖਤਮ ਹੋ ਗਈ ਹੈ ਉਹਨਾਂ ਦੀ। ਅੱਜ-ਕੱਲ ਕੀ ਹੈਗਾ ਚੈਟ ਜੀ ਪੀ ਟੀ ਤੇ ਹੈਗਾ। ਐ ਲੋਕਾਂ ਦਾ ਡਾਟਾ ਲੀਕ ਵੀ ਕਰ ਲੈਂਦਾ ਏ।
ਸਹੀ ਗੱਲ ਏ ਹਾਂਜੀ।
ਕਈ ਜਗ੍ਹਾ ਤੇ ਹੈਗਾ। ਚਲੋ ਚੰਗਾ ਹੈਗਾ ਕੰਮ ਆਉਂਦਾ ਲੇਕਿਨ ਕਈ ਜਗ੍ਹਾ ਆਉਂਦੀ ਏ ਪੂਰਾ ਖ਼ਰਾਬ। ਹੁਣ ਕਿਸੇ ਨੂੰ ਕੀ ਪਤਾ ਲੋਕੀ ਅੱਜ-ਕੱਲ੍ਹ ਜਿਹੜੀਆਂ ਫੋਟੋਆਂ ਪਾ ਦਿੰਦੇ ਨੇ, ਉਹਦੇ ਵਿੱਚ ਐਡਿਟ ਕਰਦੇ ਨੇ। ਕਈ ਸਾੜੀਆਂ ਪਾ ਲੈਂਦੇ ਨੇ, ਕੋਈ ਕਹਿੰਦੇ ਨੇ ਮੈਨੂੰ ਐਵੇਂ ਦੀ ਡਰੈਸ ਪਾਕੇ ਦੇ, ਕੋਈ ਕਹਿੰਦੇ ਨੇ ਮੈਨੂੰ ਐਵੇਂ ਦੀ ਡਰੈਸ ਪਾਦੇ।
ਆਹੋ! ਸਹੀ ਗੱਲ ਕਹਿ ਰਹੇ ਹੋ ਤੁਸੀਂ ਭੈਣ ਜੀ। ਸ਼ਕਲਾਂ ਐਡਿਟ ਦਿੰਦੇ ਨੇ ਵਿੱਚੋਂ ਦੀ
ਹੋਰ ਕੀ ਕਿੰਨਾ ਐ ਇੰਸਟਾਗ੍ਰਾਮ ਤੇ ਕਿੰਨੇ ਟਰੈਂਡ ਚੱਲਦੇ ਨੇ। ਇਹ ਚੰਗੀ ਗੱਲ ਹੈਗੀ ਹੈ ਕੋਈ ਆਪਣੀ ਫੋਟੋਆਂ ਨੂੰ ਦੂਜੀਆਂ-ਦੂਜੀਆਂ ਤਰ੍ਹਾਂ ਬਣਾਣਾ।
ਬਿਲਕੁਲ ਸਹੀ ਗੱਲ ਹੈ ਤੁਹਾਡੀ।
ਇਹਦਾ ਗ਼ਲਤ ਇਸਤੇਮਾਲ ਹੋ ਰਿਹਾ ਲੋਕੀ ਨਹੀਂ ਸਮਝ ਪਾਰਹੇ। ਹੁਣ ਮੈਂ ਇਹੀ ਗੱਲ ਮੈਂ ਕਿਹਾ ਤੁਹਾਡੇ ਤੋਂ ਵੀ ਕਰਦੀ ਆ, ਹੋਰ ਸਾਰਿਆਂ ਨੂੰ ਵੀ ਦੱਸਦੀ ਆ। ਐਂ ਅੱਜ-ਕੱਲ੍ਹ ਬੜੇ ਸਕੈਮ ਹੁੰਦੇ ਪਏ ਨੇ। ਕੋਈ ਕਿਸੇ ਦਾ ਡਾਟਾ ਇੱਕ ਮਿੰਟ ਵਿੱਚ ਕੀ ਕਰਦੇ ਨੇ ਐ ਚੈਟ ਚੈਟ ਜੀ ਪਿਟੀ ਨੂੰ ਪਾ ਦਿੰਦੇ ਨੇ। ਚੈਟ ਜੀ ਪਿਟੀ ਨੂੰ ਪਾ ਦਿੰਦੇ ਨੇ। ਉਸ ਤੋਂ ਬਾਅਦ ਉਹਨਾਂ ਦਾ ਡਾਟਾ ਲੀਕ ਹੋ ਜਾਂਦਾ ਪੂਰਾ ਕੰਪਨੀ ਦਾ। ਇਹ ਕਿਹਦੇ ਵਾਸਤੇ ਖ਼ਰਾਬ ਐ ਲੋਕਾਂ ਵਾਸਤੇ ਤੇ ਹੈ ਨੀ ਜੇ ਉਹਨਾਂ ਦੀ ਕੰਪਨੀ ਡੁੱਬ ਗਈ, ਤੇ ਉਹਨਾ ਦੇ ਕੰਮ ਵੀ ਡੁੱਬ ਜਾਣੇ ਨੇ।
ਸਹੀ ਗੱਲ ਏ ਤੁਹਾਡੀ।
ਇਹ ਪੂਰਾ ਫਰੋਡ ਹੁੰਦਾ ਪਿਆ ਐ। ਇਹਦਾ ਜਿੰਨਾ ਘੱਟ ਇਸਤੇਮਾਲ ਕਰੋਗੇ ਉਓਨਾ ਹੀ ਚੰਗਾ ਏ। ਲੋਕੀ ਅੱਜ-ਕੱਲ ਇਹਨੂੰ ਇਨਾ ਬਲੈਕਮੇਲ ਕਰਦੇ ਪਏ ਨੇ, ਕਿਸੇ ਦੀ ਫੋਟੋਆਂ ਨੂੰ ਲੀਕ ਕਰਦੇ ਪਏ ਨੇ। ਕਿਸੇ ਨੂੰ ਕੋਈ ਪਰਵਾਹ ਈ ਨਹੀਂ ਹੈਗੀ। ਫੇਰ ਕਹਿੰਦੇ ਨੇ ਇਹ ਏ ਆਈ ਹੈਗਾ, ਏ ਆਈ ਹੈਗਾ।
ਸਮਝਦੇ ਨੀ ਲੋਕੀ ਤੇ, ਕੁਛ ਨਹੀਂ ਸਮਝਦੇ ਅੱਜ- ਕੱਲ ਕੁਛ ਵੀ ਨੀ।
ਅੱਜ-ਕੱਲ੍ਹ ਐਹ ਏ ਆਈ ਨੇ ਤੇ ਐਡਾ ਖ਼ਰਾਬ ਕੀਤਾ ਹੋਇਆ ਸਾਰਿਆਂ ਦਾ ਕੰਮ ਲੋਕੀ ਖੁਦ ਤੋਂ ਸੋਚ-ਸੋਚ ਹੀ ਨਹੀਂ ਸਕਦੇ। ਕਿ ਨਾ ਮੈਂ ਅੱਜ-ਕੱਲ੍ਹ ਕਿੱਥੇ ਬਾਹਰ ਖਾਣ ਜਾਈਏ। ਉੱਥੇ ਵੀ ਰੋਬੋਟ ਕੰਮ ਕਰਦੇ ਪਏ ਨੇ।
ਹਾਂਜੀ।
ਉਹਦੇ ਵਿੱਚ ਕਿਹੜਾ ਕਰੰਟ ਆ ਜੇ ਕੀ ਕੁਝ ਹੋ ਜੇ ਪਤਾ ਲੱਗਦਾ ਕਿਸੇ ਨੂੰ। ਕੀ ਖ਼ਰਾਬ ਹੋ ਜਾਏ ਕਿਸੇ ਨੂੰ ਕੁੱਛ ਨੀ ਉਹਨਾਂ ਨੂੰ ਇਹ ਹੁੰਦਾ ਹੈ ਕਿ ਇੱਥੇ ਲੋਕੀ ਹੋਰ ਆਣਗੇ ਇਹਨਾਂ ਚੀਜ਼ਾਂ ਨੂੰ ਵੇਖ ਕੇ ਐਵੇਂ ਦਾ ਨਹੀਂ ਹੁੰਦਾ ਪਰ। ਮੈਂ ਤੇ ਤੁਹਾਨੂੰ ਵੀ ਏਹੀ ਸਲਾਵਾਂ ਦੇਵਾਂਗੀ ਆਪਣੇ ਬੱਚਿਆਂ ਨੂੰ ਦੂਰ ਰੱਖਿਓ ਇਹਦੇ ਤੋਂ। ਉਹਨਾਂ ਨੂੰ ਫੋਨ-ਫੁਨ ਦੇਣ ਦੀ ਕੋਈ ਲੋੜ ਨਹੀਂ ਹੈਗੀ ਜਿਆਦਾ, ਐਹ ਚੈਟ ਜੀ ਪੀਟੀ ਤੇ ਦੱਸੋ ਈ ਨਾ ਇਹ ਬਾਹਰੋ ਸੁਨ ਕੇ ਆ ਜਾਂਦੇ ਨੇ ਘਰ ਏਹੀ ਸਬ ਕਰਦੇ ਨੇ ਹੁਨ ਕੀ ਹੁੰਦਾ ਸੀ ਮੇਰੀ ਕੁੜੀ ਕੋਲੇਜ ਜਾਂਦੀ ਹੈਗੀ ਏ
ਅੱਛਾ
ਤੇ ਉਹਨਾਂ ਨੂੰ ਪ੍ਰੋਜੈਕਟ ਮਿਲਦੇ ਨੇ, ਉਹ ਕੀ ਕਹਿੰਦੇ ਨੇ ਚੈਟ ਜੀ ਪੀ ਟੀ ਵਿੱਚ ਪਾੰਦੇ ਨੇ ਜਿਹੜਾ ਵੀ ਟੋਪਿਕ ਹੋਏ ਜਿਵੇਂ ਬ੍ਰੈਂਡਿੰਗ ਹੋਏ ਕੁਛ ਵੀ ਹੁੰਦਾ ਜਿਹੜਾ ਸਾਈਬਰ ਸਕੈਮ ਹੁੰਦੇ ਨੇ, ਸਾਰਾ ਕੁਝ ਚੈਟ ਜੀ ਪੀ ਟੀ ਤੇ ਪਾ ਕੇ ਉਹਨਾਂ ਨੂੰ ਟੇਬਲ ਔਫ਼ ਕੰਟੈਂਟ ਬਨਵਾ ਲੈਨਗੇ ਉਹਦੇ ਤੋਂ ਕਹਿ ਉਹਦੇ ਤੋਂ ਬਾਅਦ ਉਹਨਾਂ ਨੂੰ ਕਹਿਣਗੇ ਮੈਨੂੰ ਫਾਈਲ ਵੀ ਬਨਾ ਕੇ ਦੇਦੋ, ਬੱਚੇ ਦਾ ਖੁਦ ਦਾ ਦਿਮਾਗ ਤੇ ਪੂਰਾ ਖ਼ਤਮ
ਬਿਲਕੁਲ ਸਹੀ ਹੈ ਪੈਣ ਜੀ
ਬੱਚੇ ਖੁਦ ਤੋਂ ਕੁੱਝ ਸੋਚ ਵੀ ਨਹੀਂ ਸਕਦੇ, ਬਿਲਕੁਲ ਵੀ ਨਹੀਂ, ਜੋ ਚੰਗਾ ਸੋਚ ਹੋਵੇਗਾ ਨਾ ਉਹਦਾ ਵੀ ਪੂਰਾ ਸੋਚਣ ਵਾਲਾ ਦਿਮਾਗ ਤੇ ਖਤਮ ਹੀ ਹੋ ਜੇਗਾ
ਬਿਲਕੁਲ ਸਹੀ ਗੱਲ ਐ ਤੁਹਾਡੀ
ਸਾਰੀ ਜਗ੍ਹਾ ਤੇ ਆ ਰੋਬੋਟ-ਰੋਬੋਟ ਚੈਟ ਜੀ ਪੀ ਟੀ ਏ ਆਈ ਲੋਕੀ ਫੋਟੋਆਂ ਐਡਿਟ ਕਰਵਾਉਂਦੇ ਨੇ ਕੋਈ ਕੁੱਛ ਕਰਵਾ ਲੈਂਦਾ ਇਹ ਚੰਗੀ ਗੱਲ ਨਹੀਂ ਹੁੰਦੀ ਚੈਟ ਜੀ ਪੀ ਟੀ ਕੁਛ ਵੀ ਕਰ ਸਕਦਾ
ਸਹੀ ਗੱਲ ਏ
ਏਹ ਨਿਊ ਟੈਕਨੋਲੋਜੀ ਤੇ ਆਂਦੀ ਪਈ ਐ ਲੇਕਿਨ ਇਹ ਖ਼ਰਾਬ ਕਰਦੀ ਪਈ ਏ, ਲੋਕਾਂ ਨੂੰ
ਸਹੀ ਗੱਲ ਏ।
ਹੋਰ ਕੀ, ਤੇ ਮੈਂ ਤੇ ਤੁਹਾਨੂੰ ਐਹੀ ਦੱਸਣਾ ਸੀ। ਤੁਸੀਂ ਵੀ ਧਿਆਨ ਰੱਖਿਓ। ਐ ਤੁਸੀਂ ਵੀ ਨਾ ਐਪ ਦਾ ਯੂਜ ਕਰਿਆ ਕਰੋ, ਜਦੋਂ ਚਲੋ ਕੰਮ ਹੁੰਦਾ ਹੈ ਤੇ ਹੁੰਦਾ ਸੀ ਨਾ ਕੀ ਅਸੀਂ ਕੰਮ ਥੋੜ੍ਹਾ ਜਿਹਾ ਘੱਟ ਕਰ ਸਕਦੇ ਆ। ਤੇ ਉਹ ਤੇ ਉਨ ਤੇ ਇਹ ਦੱਸਦਾ, ਕਿ ਇਹ ਕੰਮ ਨੂੰ ਏਸ ਤਰ੍ਹਾਂ ਕਰੋ ਲੋਕੀ ਤੇ ਏਹ ਕਹਿੰਦੇ ਨੇ ਮੈਨੂੰ ਪੂਰਾ ਹੀ ਬਣਾ। ਦੇ ਦੋ, ਜਿਵੇਂ ਕਿ ਹੁੰਦਾ ਬੱਚਿਆਂ ਨੂੰ ਜਿਵੇਂ ਸਕੂਲ ਵਿੱਚ ਕੋਲਜ ਇਚ ਉਹ ਦਿੰਦੇ ਨੇ ਡਾਕੂਮੈਂਟਰੀ। ਵੀਡੀਓ ਬਣਾਣੀਆਂ ਹੁੰਦੀਆਂ ਨੇ ਜਿਹੜੀ ਉਹ ਤੇ ਉਹਨਾਂ ਤੋਂ ਕਹਿਣਗੇ ਮੈਨੂੰ ਇੱਕ ਇੱਕ ਲਾਈਨ ਦੇ ਦੇ ਏਹਦੇ ਉੱਤੇ ਇਹ ਚੰਗੀ ਗੱਲ ਨੀ ਹੈਗੀ ਨਾ ਇਹਦੇ ਤੇ ਫਿਰ ਸਰਟੀਫਿਕੇਟ ਤੇ ਅਵਾਰਡ ਵੀ ਸਾਰੇ ਚੈਟ-ਜੀ-ਪੀ ਟੀ ਨੂੰ ਮਿਲਣੇ ਚਾਈਦੇ ਨੇ ਬੱਚਿਆਂ ਨੂੰ ਤੇ ਮਿਲਣੇ ਈ ਨੀ ਚਾਹੀਦੇ ਆਪਣਾ ਦਿਮਾਗ ਹੀ ਨ ਯੂਸ ਕਰਦੇ ਔ ਤੇ ਬਿਲਕੁਲ ਵੀ ਨਹੀਂ ਅੱਜ ਕੱਲ ਚਪ ਪੱਲ ਲੈਨੀ ਏ ਚੈਟ ਜੀ-ਪੀ-ਟੀ। ਦੇਖਣਾ ਚੱਪਲ ਐਵਲੀ ਲਵਾਂ ਮੈਂ ਉਹ ਓਵਲੀ ਲਵਾਂ। ਬੱਚਿਆਂ ਨੂੰ ਅੱਜ ਕੱਲ੍ਹ ਏਨੀ ਵੀ ਸਮਝ ਨਹੀਂ ਆਦੀ ਬਾਹਰ ਜਾਂਦੇ ਨੇ ਅਗਰ ਘਰਦਿਆਂ ਨੇ ਕਿਸੇ ਨੇ ਫਰੂਟ ਮੰਗਾਏ ਹੋਏ, ਦੱਸਾਂ ਕੀ ਕਰਦੇ ਨੇ ਉਹ
ਕੀ ਕਰਦੇ ਨੇ
ਉਹ ਉਹਦੀ ਫੋਟੋ ਜਿਵੇਂ, ਕਿੱਥੇ ਸਮਾਨ ਲੈਣ ਗਏ ਜਿਵੇਂ ਮੰਨੋ ਤੁਸੀਂ ਮੈਂਮ ਆਪਣੇ ਬੱਚੇ ਨੂੰ ਭੇਜਿਆ ਜਾਂ ਤੂੰ ਦੁਕਾਨੋ ਨਾ ਨਾਰੀਅਲ ਪਾਨੀ ਲੈ ਕੇ ਆ ਜਾ
ਹੰ
ਉਹ ਕੀ ਕਰਦੇ ਨੇ ਚੈਟ-ਜੀ-ਪੀ-ਟੀ ਨੂੰ ਫੋਟੋ ਭੇਜ ਕੇ ਚੈਟ-ਜੀ-ਪੀ ਬਤਾਨਾ ਇਸ ਕੇ ਅੰਦਰ ਪਾਣੀ ਕਿਸਮੇ ਏ ਸਭ ਸੇ ਜ਼ਿਆਦਾ ਐਵੇਂ ਬੱਚੇ ਬੋਲਦੇ ਨੇ ਹੋਰ ਕੀ ਤੇ ਚੈਟ-ਜੀ-ਪੀਟੀ ਦ, ਨਹੀਂ ਜਿਹੜਾ ਦੁਕਾਨ ਵਾਲਾ ਭਾਈ ਹੈਗਾ ਉਹ ਪਾਗਲ ਹੈਗਾ, ਜਿਹੜੀ ਐਡ ਡੇ ਟਾਈਮ ਤੋਂ ਦੁਕਾਨ ਖੋਲ ਕੇ ਬੈਠਾ, ਲੋਕੀ ਆ ਵੀ ਉਹਦੇ ਤੋਂ ਪੁੱਛਦੇ ਪਏ ਨੇ
ਹੋਰ ਕੀ ਐ ਤੇ ਗੱਲ ਐ ਭੈਣ ਜੀ।
ਇਹ ਤੇ ਹੈਗਾ ਚੈਟ-ਜੀ-ਪੀਟੀ, ਚੰਗੀ ਉਹਦੇ ਵਾਸਤੇ ਵੀ ਬਣਾਇਆ ਹੋਇਆ ਲੋਕੀ ਕੀ ਕਿੱਥੇ ਜਾਣਾ ਹੁੰਦਾ ਏ, ਜਿਵੇਂ ਮੈਂ ਕਿੱਥੇ ਗਈ ਸੀ, ਇੱਕ ਵਾਰ ਬਾਹਰ ਫੋਰਨ ਗਈ ਸੀ ਮੈਂ
ਅੱਛਾ।
ਤੇ ਮੈਂ ਉੱਥੇ ਚੈਟ-ਜੀ-ਪੀਟੀ ਤੋਂ ਪੁੱਛਿਆ ਇੱਥੇ ਕਿਹੜੀ- ਕਿਹੜੀ ਚੰਗੀ ਜਗ੍ਹਾ ਹੈਗੀ ਏ।
ਹੂ
ਠੀਕ ਏ ਤੇ ਮੈਂ ਉਸ ਤੋਂ ਪਹਿਲਾਂ ਉੱਥੇ ਇਹ ਵੇਖਿਆ ਸੀ। ਕਿ ਇੱਥੇ ਮੈਨੂੰ ਨਾ ਰਹਿਣ ਵਾਸਤੇ ਕੋਈ ਹੋਟਲ ਦੇ ਦੋ ਓਨੇ ਮੈਨੂੰ ਏਡੇ ਹੋਟਲ ਵਿਖਾਏ ਜਦੋਂ ਮੈਂ ਉੱਥੇ ਵੇਖ ਕੇ ਆਈ ਐਡਾ ਗੰਦਾ, ਐਵੇਂ ਲੱਗਦਾ ਪਿਆ ਸੀ ਬਾਹਰਲੇ ਦੇਸ਼ ਵੀ ਭਈਆਂ ਦਾ ਘਰ ਹੈਗਾ ਉਹ।
ਅੱਛਾ-ਅੱਛਾ ਸਹੀ ਗੱਲ ਕਹਿ ਰਹੇ ਤੁਸੀਂ ਭੈਣ ਜੀ।
ਉਹ ਵਿਖਾਂਦਾ ਕੁਝ ਏ, ਤੇ ਕਰਦਾ ਕੁਛ ਹੈਗਾ
ਆ ਹੋ ਬਸ ਕੀ ਕਰੀਏ ਅੱਜ ਕੱਲ੍ਹ ਲੋਕਾਂ ਦਾ ਤੇ
ਕੋਈ ਹਾਲ ਹੀ ਨਹੀਂ ਹੈਗਾ ਏਥੇ
ਮੈਂ ਤੇ ਵਿਸ਼ਵਾਸ ਨਹੀਂ ਕਰਦੀ ਜਦੋਂ ਤੋਂ ਮੈਂ ਮੇਰੇ ਨਾਲ ਐਂਜ ਹੋਇਆ ਨਾ ਤੇ ਮੈਂ ਉੱਥੇ ਜਿਵੇਂ ਸਾਡੇ ਉੱਥੇ ਨਾ ਮੀਟਿੰਗ ਹੁੰਦੀਆਂ ਨੇ
ਅੱਛਾ ਭੈਣਜੀ
ਥੇ ਸਾਰੇ ਬੈਠ ਕੇ ਸੋਚ-ਵਿਚਾਰ ਕਰਦੇ ਹੈਗੇ ਨੇ ਕਿ ਕਿਵੇਂ ਕੀ ਕਰਨਾ ਚਾਹੀਦਾ? ਤੇ ਮੈਂ ਉੱਥੇ ਇੱਕ ਬੋਲਿਆ ਮੈਂ ਕਿਹਾ ਜੇ ਅਸੀਂ ਐਡਾਂ ਕੁਛ ਕਰਦੇ ਆਂ, ਚੈਟ ਜੀਪੀਟੀ ਦੀ ਵੀ ਹੈਲਪ ਵੀ ਲੈਂਦੇ ਹਾਂ ਅਸੀਂ ਤੇ ਅਸੀਂ ਐ ਕਿਉਂ ਨੀ ਕਰ ਸਕਦੇ ਕਿ ਚੈਟ ਜੀਪੀਟੀ ਕਰਦਾ ਕੁਛ ਹੈਗਾ ਤੇ ਮੈਂ ਏਸ ਕਰਕੇ ਪਹਲੇ ਉੱਥੇ ਸਾਰਿਆਂ ਨੂੰ ਮਨਾਇਆ ਕਿ ਅਸੀਂ ਏਦੇ ਉੱਤੇ ਇੱਕ ਰਿਪੋਰਟਿੰਗ ਕਰਾਂਗੇ, ਜਿਵੇਂ ਹੁੰਦਾ ਨਾ ਪੂਰੇ ਟੋਪ ਇੰਡੀਆ ਵਿੱਚ ਸਾਡੀ ਕੰਪਨੀ ਦਾ ਨਾਮ ਆਏਗਾ ਜੇ ਅਸੀਂ ਸਭ ਤੋਂ ਚੰਗਾ ਉਦੇ ਵਿੱਚ ਐਨਾਲਾਈਜ਼ ਕੀਤਾ ਹੋਵੇ।
ਸਹੀ ਗੱਲ ਏ ਭੈਣ ਜੀ।
ਤੇ ਏਸ ਕਰਕੇ ਮੈਂ ਕਿਹਾ ਮੈਂ ਸਾਰਿਆਂ ਨੂੰ ਦੱਸਾਂਗੀ ਲੋਕੀ ਬਹੁਤ ਬਹੁਤ ਗ਼ਲਤ ਇਸਤੇਮਾਲ ਕਰਦੇ ਪਏ ਨੇ। ਐ ਐਦੇ ਵਸਤੇ ਨਹੀਂ ਆਇਆ ਸੀ। ਬੱਚਿਆਂ ਦਾ ਦਿਮਾਗ ਖ਼ਰਾਬ ਹੁੰਦਾ ਪਿਆ। ਲੋਕੀ ਦਾ ਖੁੱਦ ਦਾ ਸੋਚਣ ਦੀ ਸ਼ਮਤਾ ਬਿਲਕੁਲ ਖ਼ ਖਤਮ ਹੋ ਚੁੱਕੀ ਅੱਜ ਦੇ ਵਿੱਚ।
ਬਿਲਕੁਲ ਸਹੀ ਗ ਬਿਲਕੁਲ ਸਹੀ ਕੰਮ ਕਰ ਰਹੇ ਓ ਤੁਸੀਂ ਭੈਣ ਜੀ ਬਹੁਤ ਚੰਗੀ ਗੱਲ ਐ ਤੇ
ਹੋਰ ਕੀ ਮੈਂ ਤੁਸੀਂ ਵੀ ਸਾਰਿਆਂ ਨੂੰ ਦੱਸਣਾ ਜਿਵੇਂ ਜੀਦੇ-ਜੀਦੇ ਨਾਲ ਤੁਹਾਡੀ ਗੱਲ ਹੁੰਦੀ ਏ ਸਾਰਿਆਂ ਨੂੰ ਐਦੇ ਬਾਰੇ ਦੱਸਣਾ ਐਨੂੰ ਜਿੰਨਾ ਘੱਟ ਹੋ ਸਕੇ ਓਨਾ ਘੱਟ ਯੂਜ ਕਰੋ।
ਠੀਕ ਹੈ ਭੈਣ ਜੀ ਚੰਗਾ ਫਿਰ ਮੈਂ ਕਰਦੀ ਹਾਂ ਤੁਹਾਨੂੰ ਬਾਦ ਚ ਕਾੱਲ
ਠੀਕ ਏ ਸਤਿ ਸ੍ਰੀ ਅਕਾਲ ਭੈਣ ਜੀ।
ਠੀਕ।